ਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤ ਸ੍ਰੀ ਅਕਾਲ ਹੋਰ ਠੀਕ ਹੋ।
ਹਾਂਜੀ
ਅਰੇ ਬਸ ਉਹ ਮੈਂ ਕਹਿ ਰਹੀ ਹ ਨਾ ਇਹਨਾਂ ਦੀ ਗੱਲ ਕਰ ਰਹੇ ਸੀ ਬਸ ਇਹਨਾਂ ਦਾ ਹੀ ਫੋਨ ਆ ਗਿਆ ਸੀ। ਕਹਿੰਦੇ ਕੇ ਬਈ ਉਹ ਥੋੜਾ ਸਾ ਕੰਮ ਸੀ ਇਹਨਾਂ ਨੂੰ ਤੇ ਥੋੜਾ ਔਨਲਾਈਨ ਟਰਾਂਸਫਰ ਵਗੈਰਾ ਕਰਨਾ ਸੀ ਤੇ ਮੈਂ ਕਿਹਾ ਚਲੋ ਫੇਰ ਮੈਂ ਰੁਕੇ ਕੇ ਕਰ ਫੋਨ
ਹਾਂ ਕੋਈ ਨਹੀਂ ਹਾਂ ਮੈਂ ਔਡਰ ਕਰਦੀ ਤੁਹਾਡੀ ਬੋਟਲ ਵੀ ਕਰਤੀ ਹੈ। ਤੇ ਨਾਲ ਹੀ ਤੁਹਾਡੀ ਇਹ ਕੌਫੀ ਵੀ ਕਰਤੀ ਹੈ।
ਅੱਛਾ ਕਰਤਾ ਔਡਰ ਚਲੋ ਕੋਈ ਨੀ ਅਗਰ ਅੱਛੀ ਲੱਗੀ ਨਾ ਹਾਂਜੀ ਓਹੀ ਮੈਂ ਮੈਂ ਕਿਹਾ ਅੱਛੀ ਲੱਗੇਗੀ ਨਾ ਫੇਰ ਮੈਂ ਵੱਡਾ ਹੀ ਪੈਕੇਟ ਉਹ ਫਿਰ ਮੈਂ ਦੇਖ ਹੀ ਲਾਂਗੀ ਨਾ ਤੇ ਭਾਵੇਂ ਕਿ ਉੱਥੇ ਇਹਨਾਂ ਨੂੰ ਕਹਾਂਗੇ ਮੰਗਵਾ ਲਿਆ ਕਰਨ।
ਵੱਡਾ ਪੈਕੇਟ ਨੀ ਮਿਲਦਾ ਮ ਮਤਲਬ ਇਕ ਹੀ ਪੈਕੇਟ ਮਿਲਦਾ ਹੈ ਇਹਦਾ ਜਿਹੜੇ ਅੰਦਰ ਛੋਟੇ-ਛੋਟੇ ਪੈਕੇਟ ਹੁੰਦੇ ਨੇ ਯਾ ਤੇ ਤੁਸੀਂ ਖੁੱਲਾ ਪੈਕੇਟ ਲੈ ਲੋ ਪੱਚੀ ਰੁਪਏ ਦਾ ਇੱਕ ਪੈਕੇਟ ਮਿਲਦਾ ਹੈ। ਯਾ ਫਿਰ ਤੁਸੀਂ ਬੰਦ ਪੈਕੇਟ ਲੈਣਾ ਬੰਦ ਪੈਕੇਟ ਲੈ ਲਓ। ਹਾਂ ਬੰਦ ਪੈ ਪੈਕੇਟ ਲਓਗੇ ਤੇ ਉਹਦੇ ਅੰਦਰ ਇੱਕ ਪੈਕੇਟ ਦੇ ਅੰਦਰ ਹੀ ਬੜੇ ਸਾਰੇ ਪੰਜ ਛੇ ਪੈਕੇਟ ਨਿਕਲਣਗੇ ਬਸ। ਹੋਰ ਬਾਕੀ ਜਿਵੇਂ ਕੌਫੀ ਦਾ ਡੱਬਾ ਵਗੈਰਾ ਆਉਂਦੇ ਨਾ ਡੱ ਡੱਬਾ-ਡੂਬਾ ਨੀ ਆਉਂਦਾ ਇਹਦਾ ਏਸੀ ਹੁੰਦਾ ਕਿਉਂ ਇਹ ਕੀ ਹੈ ਕਿ ਕੌਫੀ ਨੂੰ ਕੀ ਹੁੰਦਾ ਕਿ ਇੱਕ ਵਾਰ ਖੁੱਲ ਜਾਏ ਤੁ ਸੀਲ ਜਾਏ ਹੱਥ-ਹੂੱਥ ਲੱਗ ਜਾਣ ਤੇ ਖਰਾਬ ਹੋ ਜਾਏਗੀ ਕੌਫੀ ਤੇ ਹਮੇਸ਼ਾ ਪਾਊਚ ਵੀ ਲੈ ਚਾਹੀਦੀ ਹੈ।
ਹਾਂ ਮੈਂ ਆਪ ਪਿਛਲੀ ਵਾਰ ਅਹ ਮੈਂ ਪੂਰਾ ਡਿੱਬਾ ਮੰਗਵਾਇਆ ਸੀ ਕੌਫੀ ਦਾ ਤੇ ਉਹ ਕੀ ਹੋਇਆ ਉਹ ਨਾ ਮਤਲਬ ਮੇਰਾ ਦਿਓਰ ਹੀ ਸਮਝ ਲੋਓ ਆਇਆ ਤਾਂ ਸੀ ਇਧਰ। ਤੇ ਉਹਨੇ ਜੀਮ ਜਾਨ ਨਾ ਹੋਣਾ ਤੇ ਕਹਿੰਦੇ ਕਿ ਮੈਨੂੰ ਕੁੱਝ ਕੈਫਿਨ-ਵੈਫਿਨ ਪੀ ਕੇ ਜਾਂਦੇ ਹੋਣੇ ਜਿੰਮ। ਤੇ ਕਹਿੰਦੇ ਭਾਬੀ ਮੈਨੂੰ ਕੌਫੀ ਬਣਾ ਦੋ ਤੇ ਮੈਂ ਤੇ ਇੱਕ ਦੋ ਵਾਰ ਬਣਾਤੀ ਸੀ ਫੇਰ ਮੈਂ ਸ਼ਾਇਦ ਪਤਾ ਨੀ ਕਿੱਧਰ ਗਈ ਹੋਈ ਸੀ ਤੇ ਉਸ ਦਿਨ ਉਹਨੇ ਆਪੇ ਬਣਾ ਲਈ ਤੇ ਕੀ ਬਣਾ ਲਈ ਉਹਨੇ ਗਿੱਲਾ ਚਮਚ ਮਾਰਤਾ ਵਿੱਚ। ਤੇ ਉਹ-ਉਹ ਫਿਰ ਦੂਸ ਪਿਛਲੇ ਦਿਨ ਉਹਨੇ ਮੈਨੂੰ ਕਿਹਾ ਚਾ ਬਣਾਉਣ ਲਗੇ ਹੋ ਤੇ ਉਹ ਪੂਰੀ ਜੰਮ ਗਈ ਕੌਫੀ। ਤੇ ਉਹ ਫੇਰ ਬੰਨੀ ਵੀ ਨੀ ਬੜੀ ਮੁਸ਼ਕਿਲ ਇਨਾ ਉਹਨੂੰ ਕੱਢੀ ਜਾਰ ਚੋ ਤੇ ਤੋੜ-ਤੋੜ ਕੇ ਕੋਲਡ ਕੌਫੀ ਬਈ ਮਿਕਸੀ ਚ ਗਰਾਇੰਡ ਕਰ ਕਰ-ਕਰਕੇ ਪਰ ਨਾ ਸਾਰੀ ਖ਼ਰਾਬ ਗਈ ਹਾਂਜੀ, ਉਹੀ ਨਾ ਫਿਰ ਉਹ ਪੂਰਾ ਹਾਂਜੀ ਭਰਿਆ ਹੋਇਆ ਸੀ। ਜਾਰ ਵੀ ਬਸ ਉਹਦੇ ਉਹਨੀ ਮਤਲਬ ਕਿ ਉਹਦੇ ਅਸੀਂ ਮੰਗਵਾਈ ਸੀ ਕਿਉਂਕਿ ਅਸੀਂ ਨਾ ਥੋੜਾ ਕੈਫਿਨ ਘੱਟ ਹੀ ਕਰ ਅਸੀਂ ਅਵੋਇਡ ਕੀਤਾ ਹੁਣ ਵਾਪਿਸ ਉ ਹੀ ਸ਼ੁਰੂ ਕਰਾ ਗਿਆ ਫੇਰ ਸ਼ੁਰੂ ਕਰਤਾ ਅਸੀ।
ਇੱਕ ਕਫੀ ਆਉਂਦੀ ਹੈ ਬੈਲਵਿਸ ਕਰਕੇ ਆਉਂਦੀ ਵਧਿਆ ਹੈ। ਉਹ ਵੀ ਬੜੀ ਸਵਾਦ, ਫਲੇਵਰਡ ਕਫੀਆਂ ਹੁੰਦੀਆਂ ਨੇ। ਬੜੀਆਂ ਹੀ
ਅੱਛਾ-ਅੱਛਾ ਉਹ ਤੇ ਨੀ ਪਿੰਕ ਜੇ ਹਿਜ਼ਲ ਨਟ ਵਾਲੀ ਪਿੰਕ ਕਲਰ ਦੀ ਆਉਂਦੀ।
ਨਹੀਂ ਹੇਜ਼ਲ ਨਟ ਪਿੰਕ ਨਹੀਂ ਆਉਂਦੀ ਉਹ ਬਰਾਊਨ ਆਉਂਦੀ ਹੈ। ਮਤਲਬ, ਬੇਲਵਰ ਚ ਚਾਰ ਫਲੇਵਰ ਆਂ ਕਲਾਸਿਕ, ਵਨੀਲਾ, ਬਟਰਸੋਚ ਤੇ ਹੈ ਹੇਜਲਨਟ। ਹੇਜ਼ਲਨਟ ਤੇ ਮੇਰਾ ਫੇਵਰੇਟ ਹੈ। ਮੈਂ ਤੇ ਸਪੈਸ਼ਲ ਡੱਬਾ ਮੰਗਵਾਇਆ ਸੀ। ਹੇਜੱਲ ਨਟ ਦਾ।
ਹ ਮੈਂਹਾ ਮੈਂ ਅੱਛਾ, ਉਹ ਪਤਾ ਨੀ ਮੈਂ ਕਾਫੀ ਤੇ ਮੈਂ ਉਹਦੀ ਕਰਦੀ ਪਈ ਸੀ ਉਹ ਪਤਾ ਨੀ ਕਿਹੜੀ ਆ ਬਈ ਹੈ ਸਾਨੂੰ ਤੇ ਜਰਾ ਸਵਾਦ ਨੀ ਲੱਗੀ ਟੇਸਟ ਪਤਾ ਨੀ ਕਿਹਾਉਹ ਜੀ ਟੇਸਟ ਹੈ ਉਹ ਨਾ ਐਕਚੁਲੀ ਔ ਨਾ ਅਸੀ ਸਾਰੇ ਹੈ ਮੇਰੇ ਖਿਆਲ ਤੋਂ ਹੇਜ਼ਲ ਨਟ ਹੀ ਹੈ ਪਤਾ ਨੀ ਕਿਹੜਾ ਹੈ, ਪਤਾ ਨੀ ਕਿਹੜੀ ਕੰਪਨੀ ਦੀ ਹੈਗੀ ਜਾਂ ਫੇਿਰ ਕੀ ਪਤਾ ਤੈਨੂ ਸਹੀ
ਜਾਂ ਫਿਰ ਉਹ ਕੰਪਨੀ ਨੀ ਅੱਛੀ ਹੋਣੀ ਉਹ ਵਾਲੀ।
ਕੀ ਪਤਾ ਹੀ ਉਹ ਮੈਂ
ਵਧੀਆ, ਮੈਨੂੰ ਹੇਜਲ ਨਟ ਦਾ ਫਲੇਵ ਚਾਹੀਦਾ ਹੁੰਦਾ ਨਾ ਸਕਨਸ ਕੈਫੇ ਵਾਲਾ ਪਾਊਚ ਹੀਜ਼ਨਨਾਟ ਵ ਵਾਲਾ ਪਾਉਚ ਕਰਦੀਆਂ ਉਹਨ ਨੂੰ ਬੀਟ ਕਰਕੇ ਬੜੀ ਸਵਾਦ ਕਾਫੀ ਬਣਦੀ ਹੈ
ਅੱਛਾ ਤੇ ਮੈਂ ਵੀ ਫੇਰ ਕੰਮ ਕਰਾਂਗੀ ਉਹ ਵੀ ਦੋ ਕੋਫੀ ਨਾ ਮਿਕਸ ਕਰਕੇ ਨਾ ਫੇਰ ਬਣਾਵਾਂਗੀ ਐਵੇਂ ਕਰਕੇ ਖ਼ਤਮ ਕਰਾਂਗੇ ਕੌਫੀ ਕਿਉਂਕਿ ਹੁਣ ਮੰਗਵਾਈ ਹੈ ਹੁਣ ਪਤਾ ਨੀ ਕਿ ਅਮ ਉਹ ਮਤਲਬ ਕਿ ਟੇਸਟ ਉਹ ਨਾ ਸਾਨੂੰ ਸਟਰੋਂਗ ਦੀ ਆਦਤ ਪੈ ਗਈ ਹੈ ਨਾ ਤੇ ਤਾਂ ਕਰਕੇ
ਹਾਂਜੀ ਜੀ ਤਾਂ ਹੈ ਉਰ ਮਿੰਟ ਐ ਵੀ ਕਿ ਮੈਂ ਤੇ ਪੂਰਾ ਸਰਦੀਆਂ ਚ ਵੀ ਹੋਟ ਕਫੀ ਮਗ ਭਰ ਕੇ ਪੀ ਲੈਂਦੀ ਆ ਉਹਦਾ ਇੰਨੀ ਸਵਾਦ ਲੱਗਦੀ ਹੈ ਮੈਨੂੰ ਔਰ ਗਰਮੀਆਂ ਚ ਮੈ ਫੇਰ ਕੋਲਡ ਕਫੀ ਬਣਾ ਲੈਂਦੀ ਆ
ਹਾਂ ਸਹੀ ਹੈ ਸਹੀ ਹੈ ਹੋਰ ਕੀ ਕਿਉਂਕਿ ਨਾ ਮਤਲਬ ਕਿ ਕੁਛ ਗਰਮੀਆਂ ਤੇ ਵੈਸੇ ਹੀ ਠੰਡਾ ਠੰਡਾ ਡਰਿੰਕ ਵਗੈਰਾ ਹੀ ਕੁਝ ਚੱਲਦਾ ਰੋਟੀ ਤਾਂ ਘੱਟ ਹੀ ਖਾਧੀ ਜਾਂਦੀ ਹੈ ਲਿਕੁਵਿਡ ਜ਼ਿਆਦਾ ਪੀਤਾ ਜਾਂਦਾ ਹੈ ਤੇ ਮੈਂ ਉਹੀ ਹਾਂ ਉਹੀ ਹੁਣ ਗਰਮੀਆਂ ਚ ਚਲੋ ਪਿਛਲੀ ਗਰਮੀਆਂ ਤਾਂ ਖੂਬ ਮੈਂ ਬਣਾਇਆ ਸੀ ਇਸ ਵਾਰੀ ਤਾਂ ਬਣਦਾ ਹੀ ਨਹੀਂ ਪਿਆ ਥੋੜਾ ਸ ਬਿਜ਼ੀ ਸਡਿਊਲ ਹੋਇਆ ਦਾ ਨਾ ਤਾਂ ਕਰਕੇ ਪਿਛਲੀ ਗਰਮੀਆਂ ਤੇ ਅਸੀਂ ਗੋਣ ਗਤੀ ਲੈ ਸੀਚੀ ਸੀਟਸ ਲੈ
ਮੈਨੂੰ ਵੀ ਪਿਛਲੀ ਵਾਰ ਮੈਂ ਮੰਮੀ ਕੋਲੋਂ ਲਿੱਤਾ ਸੀ ਹੈ ਗੂੰਦ ਕਤੀਰਾ ਤੇ ਹਾਂ ਤਾਂ ਮੇਰਾ ਪਿਆਦ ਹੈ ਮੈਂ ਹੁਣ ਹੁਣ ਪੀ ਲੈਂਦੀ ਹਾਂ ਨਾ ਇੱਕ ਦੋ ਦੋ ਭਿਗੋ ਕੇ ਉਹਨੂੰ ਕਿਉਂਕਿ ਉਹ ਇੱਕ ਇੱਕ ਦੋ ਨਾਲ ਹੀ ਬੜਾ ਸਾਰਾ ਭੁੱਲ ਜਾਂਦਾ ਮੇਰੇ ਮੈਂ ਕੱਲੀ
ਅੱਛਾ ਹੀ ਇਸ ਵਾਰ ਤੇ ਅਸੀਂ ਖੈਰ ਕੁਛ ਵੀ ਨੀ ਬਣਾਇਆ ਕੀਤਾ ਇਸ ਵਾਰ ਤੇ ਬਸਿਆ ਵੀ ਕਿਉਂਕਿ ਆਦੇ ਪਾਪਾ ਜਰਾ ਬਾਹਰ ਗਏ ਦੇ ਨੇ ਤੇ ਤਾਂ ਕਰਕੇ ਫੇਿਰ ਸਾਡਾ ਬੰਦਾ ਨੀ ਪਿਆ ਕੋਈ ਬੱਚੇ ਖਾਂਦੇ ਪੀਂਦੇ ਨੀ ਹੈ ਤੇ ਬਾਕੀ ਮੈਂ ਹੁੰਦੀ ਆਂ ਤੇ ਮੰਮੀ ਹੁੰਦੇ ਨੇ ਸਾਡਾ ਥੋੜਾ ਸ ਬਾਜ਼ਾਰ ਮਤਲਬ ਕਿ ਬਾਹਰ ਚੱਕਰ ਜਿਆਦਾ ਲੱਗਦੇ ਪਏ ਨੇ ਹੁਣ
ਹਮ ਹਮ ਹਮ ਕੋਈ ਨੀ
ਉਹੀ ਤੇ ਫੇਰ ਤਾਂ ਕਰਕੇ ਨਾ ਇਸ ਵਾਰ ਕੁਛ ਬੱਲਿਆ ਹੀ ਨਹੀਂ ਹੁਣ ਤਾਂ ਹੋਰ ਦੱਸੋ ਤੁਸੀਂ
ਬਸ ਕੁਛ ਨੀ ਮੈਂ ਵੀ ਹੁਣੇ ਆਈ ਮੈਂ ਆਫਿਸਕ ਤੋਂ ਮੇਰਾ ਮਨ ਨੀ ਕੀਤਾ ਰੋਟੀ ਖਾਣ ਦਾ ਤੇ ਮੈਂ ਸੋਚਿਆ ਮੈਂ ਸੈਂਡਵਿਚ ਬਣਾ ਲਾ ਬੜੀ ਸਵਾਦ ਸੈਂਡਵਿਚ ਬਣਾਇਆ ਮੈਂ ਮਤਲਬ ਇੱਕਦਮ ਨੈਚੁਰਲ ਮਤਲਬ ਕਹਿ ਨੂੰ ਕਿ ਉਹਦੇ ਅੰਦਰ ਕੁਛ ਵੀ ਵੈਸ ਸੰਨੀ ਸੀ
ਅੱਛਾ ਅੱਛਾ ਅੱਛਾ ਤੁਸੀਂ ਸੱਚ ਮੈਨੂੰ ਕਹਿੰਦੇ ਹਾਂਜੀ ਤੁਸੀਂ ਕਹਿ ਰਹੇ ਸੀ ਮੈਨੂੰ ਕਿ ਮੈਂ ਮਾਇਓ ਦੀ ਉਹ ਦੱਸਾਂਗੀ ਤੁਹਾਨੂੰ
ਹਾਂ ਮੈਂ ਕੱਲੀ ਦੱਸਿਆ ਸੀ ਮੈਂ ਬਣਾਈ ਹੈ ਪਨੀਰ ਲੈ ਲੋ ਥੋੜਾ ਸਾ ਇੱਕ ਕਟੋਰੀ ਪਨੀਰ ਲੈ ਲਓ ਠੀਕ ਹੈ ਜਾਂ ਸੌ ਗ੍ਰਾਮ ਪਨੀਰ ਲੈ ਲਓ ਠੀਕ ਹੈ ਪਨੀਰ ਲੈਓ ਉਹਨੂੰ ਕਿਊਬ ਚ ਕੱਟ ਲੋ ਕਿਊਬਸ ਚ ਕੱਟ ਕੇ ਉਹਨੂੰ ਮਿਕਸੀ ਗ੍ਰੈਂਡਰ ਚ ਪਾਲ ਲੋ ਨਾਲ ਪਾ ਦੋ ਦੋ ਲ ਸਜੀ ਤੁਰਿਆ ਦੋ ਕਾਲੀ ਮਿਰਚ ਅਗਰ ਕਾਲੀ ਮਿਰਚ ਸਾਬੁ ਦਾ ਤੇ ਸਾਬੂ ਚ ਪਾਲੋ ਵਰਨਾ ਪਿੱਸੀ ਹੋਈ ਚ ਇੱਕ ਚੁਟਕੀ ਕਾਲੀ ਮਿਰਚ ਪਾ ਦੋ
ਠੀਕ
ਹਾਂ ਥੋੜਾਸ ਪਾਊ ਨਮਕ ਠੀਕ ਹੈ ਔਰ ਇਹਨੂੰ ਕਰਲੋ ਗ੍ਰਾਈੰਡ ਔਰ ਥੋੜਾ ਸ ਦੁੱਧ ਪਾਓ ਹਮ ਪਾਣੀ ਨੀ ਪਾਉਣਾ ਤੁਹਾਨੂੰ ਦੁੱਧ ਬਣੇ
ਠੀਕ ਹੈ, ਠੀਕ ਹੈ, ਹਾਂਜੀ।
ਸੱ ਦੂ ਤੋਂ ਬਾਅਦੋ ਬਸ ਤੁਹਾਡੀ ਮੈਂ ਆਉਣੀ। ਯਾਰ ਹੈਲਦੀ ਮਿਓਨੀਜ਼ ਰੈਡੀ ਹੋ ਗਈ।
ਅੱਛਾ। ਤੇ ਟੇਸਟ ਆਉਂਦਾ ਨ ਉਨੀ ਬੋਲ ਕੇ
ਹਾਂ, ਨਿਓਨੀਜ਼ ਵਾਲਾ ਕਹਿ ਸਕਦੇ ਹੋ। ਟੇਸਟ ਆਂਦਾ ਹੈ। ਕਿਉਂਕਿ ਅਨਹੈਲਦੀ ਨਹੀਂ ਹੈ, ਨਾ ਹੈਲਦੀ ਚੀਜ਼ ਹੈ। ਸਵਾਦ ਬੜਾ ਆਉਂਦਾ ਏ ਤੁਹਾਨੂੰ। ਤੁਸੀਂ ਮਿਉਨੀਜ ਖਾਨੀ ਭੂਲ ਜ ਜਾਓਗੇ, ਅਗਰ ਤੁਸੀਂ ਇਹ ਯੂਜ ਕੀਤਾ,
ਅੱਛਾ।
ਇਕ ਦਮ ਗਾੜੀ-ਗਾੜੀ ਮਿਉਨਜ ਜੈਸੇ, ਇਸ ਚੂਰ ਨ ਤੁਸੀਂ ਹੈ ਟੂ ਹੈਂਡ ਬਣਾਓ, ਕਿਉਂਕਿ ਪਨੀਰ ਹੁੰਦਾ ਐ ਨਾ। ਤੇ ਖ਼ਰਾਬ ਹੋਣ ਦਾ ਡਰ ਰਹਿੰਦਾ, ਸਵਾਦ ਬਦਲ ਲਏਗਾ ਬਦਲ ਜਾਏਗਾ ਹਾਂ, ਤੇ ਸਭ ਤੋਂ ਵਧੀਆ ਇਹ ਹੈ ਕਿ ਕਿ ਤੁਸੀਂ ਹੈਂਡ ਟੂ ਹੈਂਡ ਬਣਾਓ, ਹੈਂਡ ਟੂ ਹੈਂਡ ਖਾ ਲੋ, ਹਾਂ ਐਸੇ ਕਰ ਸਕਦੇ ਹੋ, ਜਿਵੇਂ ਆਜ ਬਣਾ ਲਈ ਤੁਸੀਂ ਜ਼ਿਆਦਾ ਮੰਨਨੀ ਥੋੜ੍ਹੀ ਰੱਖ ਲੋ ਕੱਲ ਵਰਤ ਲੇ
ਠੀਕ ਹੈ। ਠੀਕ ਹੈ, ਤੇ ਬਸ ਜਿਸ ਤੱਕ। ਕੇ ਤੁਸੀਂ ਮੈਂ ਮਿਉਨੀਜ ਦੱਸ ਰਹੇ ਹੋ, ਤੇ, ਹੈ, ਤੇ ਕਹਿ ਰਿਹਾ ਐਕਚੁਲੀ ਚ ਪਨੀਰ ਹੀ, ਤੇ ਫੇਰ ਅਸੀਂ ਇਹਦੇ ਪਰਾਂਠੇ ਵੀ ਬਣਾ ਸਕਦੇ ਹਾਂ। ਹਨਾ
ਪਰ ਉਹ ਵੀ, ਜਸਟ ੳਫ ਅਅ ਮੈਲਟ ਹੋ ਜਾਂਦੇ ਨਾ। ਚੀਜ਼ ਦੀ ਤਰ੍ਹਾਂ ਹੋ ਜਾਂਦੀ ਹੈ, ਇਕਦਮ।
ਅੱਛਾ! ਫੇਰ ਜਿੱਦਾਂ ਕਿ ਥੋੜੀ ਸੀ ਵੈਜਿਸ ਪਾ ਕੇ, ਤੇ ਐਦਾਂ ਨਹੀਂ ਪਾ ਸਕਦੇ, ਪਰਾਂਠੇ ਕਿਉਂਕਿ ਸਾਡੇ ਨਾ ਘਰ ਭਰਾ ਮਤਲਬ ਕਿ ਬੱਚਿਆਂ ਦਾ ਮੇਨ ਹੁੰਦਾ ਹੈ। ਸਕੂਲ ਦੇ
ਹਾਂ, ਤੇ ਤੁਸੀਂ ਸੈਂਡਵਿਚ ਬਣਾ ਕੇ ਦੋ ਬੜੇ ਸਵਾਦ ਲੱਗਦੇ ਨੇ। ਮੈਂ ਬਣਾਏ ਨਾ ਹੁਣੇ। ਮੈਂ ਬਣਾਏ ਥੋੜੇ ਸੇ ਪਿਆਜ। ਲੀ ਤੇ ਪਿਆਜ ਲੈ ਲੋੋ ਗਾਜ ਸਜ਼ਰਲੈਂਡੋ ਸ਼ਿਮਲਾ ਮਿਰਚ ਲੈ ਲੋ, ਕੋਨ ਲੈ ਲੋ। ਚੋਪ ਕਰ ਲ, ਚੋਪਰ ਦੇ ਅੰਦਰ। ਜੋ ਹੱਥ ਵਾਲਾ ਚੌਕਰ ਆਉਂਦਾ ਹੈ ਨਾ ਉਹਦੇ ਅੰਦਰ ਵੰਨਾ ਤੁਸੀਂ ਬਰੀਕ-ਬਰੀਕ। ਕੱਟ ਲੋ, ਮੈਂ ਤੇ ਕੋਨ ਨੂੰ ਵੀ ਚੋਪ ਕਰਦਾ ਸੀ ਮੋਟਾ-ਮੋਟਾ ਇਹਨਾਂ ਨੂੰ ਚੌਪ ਕਰਕੇ ਇੱਕ ਡੂੰਘਾ ਦਿੱਤਾ ਉਹਦੇ ਅੰਦਰ ਇਹ ਸਾਰੀ ਵੈਜੀ ਪਾਈਆਂ ਨਾਂ ਨਾਂ ਤੇ ਡੋਰੀ ਬਰਾ ਨੀਂ ਹੁੰਦਾ।
ਅੱਛਾ ਅੱਛਾ, ਡੋਰੀ ਔਰ ਸੀ ਇੱਕ ਵਾਰ ਡੋਰੀ ਵਾਲਾ ਮੰਗਵਾਇਆ ਸੀ ਬਸ ਬੱਚਿਆਂ ਨੇ ਖ਼ਰਾਬ ਕਰਤਾ
ਨ੍ਹੀਂ ਮੈਂ ਤੇ ਕਲ੍ਹੀ ਆ ਨਾ ਇਸ ਕਰਕੇ ਮੈਂ ਮੈਨੂੰ ਮੇਰੀ ਫਰੈਂਡ ਨੇ ਦੇ ਤਾ ਸੀ, ਉਦੇ ਕੋਲ਼ ਦੋ ਦੋ ਚੌਪਰ ਸੀ। ਆਂਦਾ ਨਾ ਔਫਰ ਬਾਏ ਵਨ ਗੈਟ ਵਨ ਫਰੀ ਦਾ ਤੇ ਉਹਨੇ ਮੈਨੂੰ ਦੇਤਾ ਸੀ ਚੋਪਰ
ਅੱਛਾ।
ਹਾਂ ਬਾਈ ਵਨ ਗਟ ਵਨ ਫ੍ਰੀ ਤੇ ਆਂਦੇ ਉਹਨੂੰ ਇੱਕ ਚੋਪਰ ਉਨੇ ਮੈਨੂੰ ਬੋਲਿਆ ਕਿ ਮੈਂ ਦੋ ਚੌਪਰ ਮੰਗਵਾਏ ਨੇ ਇੱਕ ਚੋਪਰ ਉਹਨੂੰ ਮੇਰੇ ਖਿਆਲ ਨਾਂ ਅੱਸੀ ਮਤਲਬ ਦੋਨੋ ਚੌਪਰ ਉਹਨੂੰ ਅੱਸੀ ਰੁਪਏ ਦੇ ਪਏ ਸੀ ਤੇ ਉਨੇ ਇੱਕ ਮੈਨੂੰ ਦੇਤਾ ਮੈਨ ਚਾਲੀ ਰੁਪਏ ਦਾ ਮਿਲ ਗਿਆ
ਚਲੋ ਤੇ ਬੜਾ ਅੱਛਾ ਹੋ ਗਿਆ ਮੈਂ ਤਾਂ ਸਗੋਂ ਕੋਈ ਇੱਕ ਈ ਮੰਗਵਾਇਆ ਸੀ। ਨਂ ਨੰਨ੍ਹੀ ਨਾਈਨ ਟੀ ਨਾਈਨ ਦਾ ਸ਼ਾਇਦ ਆਇਆ ਸੀ। ਇੱਕੀ ਚੌਪੜ ਉਹ ਵੀ ਖ਼ਰਾਬ ਕਰ ਦੂਸਰੇ ਤੇ ਬਸ ਫੇਰ ਮੇਰੀ ਤੇ ਖ਼ਰਾਬ ਈ ਫੇਰ ਉਹਦੇ ਬਦ ਮਨ ਈ ਨੀ ਕੀਤਾ ਮੈਂ ਕਿਹਾ ਪੁੱਛਿਆ ਤੁਆਨੂੰ
ਕੋਈ ਨੀਂ ਹਾਂ ਤੇ ਮੈਂ ਸੈਂਡਵਿਚ ਦੱਸਦੀ ਸੀ, ਇੱਕ ਡੂੰਘੇ ਚ ਐ ਸਮਾਨ ਪਾਓ ਉਹਨੂੰ ਮਿਕਸ ਕਰ ਲੋ ਮਿਕਸ ਕਰ ਦੇ ਬਾਅਦ ਤੁਸੀਂ ਹਲਕਾ ਸ ਨਮਕ, ਕਾਲੀ ਮਿਰਚ ਚੀਲੀ ਫਲੇਕਸ, ਔਰਗੈਨੋ ਦਾ ਪਾਊਚ ਪਾ ਦੋ ਉਨੂੰ ਅੱਛੀ ਤਰੀ ਕੇ ਨਾਲ ਮਿਕਸ ਕਰ ਲੂ ਦੋ ਬ੍ਰੈਡ ਲਊ ਤੇ ਬ੍ਰੈਡ ਵੀ ਲਲੋ ਬਰਾਊਨ ਬ੍ਰੈਡ ਲਲੋ ਵੀਟ ਬ੍ਰੈਡ ਲਲੋ ਹਾਂ, ਉਹਨੂੰ ਬਟਰ ਲਗਾਓ, ਬਟਰ ਪਹਿਲੇ ਇੱਕ-ਇੱਕ ਸਾਈਡ ਲਗਾਓ ਜਿਸ ਸਾਈਡ ਲਗਾਇਆ ਉਸ ਸਹੀ ਤੁਸੀਂ ਇਹ ਪਾਣਾ ਆਪਣਾ ਸਮਾਨ ਠੀਕ ਐ, ਇਹ ਸਮਾਨ ਡਾਲ ਦੋ ਔਰ ਤੁਆਡੇ ਕੋਲ ਚੀਜ਼ ਸਲਾਈਸ ਹੈ, ਇੱਕ ਚੀਜ਼ ਸ ਸਲਾਈਸ ਰੱਖ ਦੋ, ਨਈਂ ਏ ਤੇ ਫਿਰ ਉਨੂੰ ਸਕਿਪ ਕਰ ਦੋ ਔਰ ਉਹਦੇ ਉੱਪਰ ਦੂਸ ਥ੍ਰੀ ਬ੍ਰੈਡ ਲਗਾਉ ਔਰ ਬ੍ਰੈਡ ਦੇ ਦੋਨੋ ਸਾਈਡ ਬਟਰ ਲਗਾਨਾ ਹੈ। ਪਹਿਲੇ ਇਕ ਸਾਈਡ ਤੁਸੀ ਲਗਾ ਬੈਠੇ ਸੀ। ਸਮਾਨ ਡਾਲਿਆ ਫੇਰ ਉਹਨੂੰ ਬੰਦ ਕਰੋ ਫਿਰ ਉਹਦੇ ਪਿੱਛੇ ਅੱਗੇ ਪਿੱਛੇ ਲਗਾ ਕੇ ਤਵੇ ਤੇ ਸੇਕ ਲੋ। ਬਟਰ ਨਹੀਂ ਹੈ ਘਿਓ ਨਾਲ ਸੇਕ ਲੋ। ਬੜੇ ਸਵਾਦ ਔਰ ਹੈਲਦੀ ਸੈਂਡਵਿਚ ਨੇ। ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਬਣਾ ਕੇ ਅ ਟਿਫਿਨ ਚ ਦਵੋ।
ਠੀਕ ਏ, ਠੀਕ ਹੈ। ਚਲੋ ਫਿਰ ਮੈਂ ਹੁਣ ਤੇ ਖੈਰ ਛੁੱਟੀਆਂ ਪੈ ਗਈ ਨਾ ਸਕੂਲ ਖੁੱਲਣਗੇ ਨਾ ਫਿਰ ਮੈਂ ਬਣਾ ਕੇ ਦਾਂਗੀ ਠੀਕ ਹੈ। ਹਾਂਜੀ ਠੀਕ ਹੈ ਚਲੋ ਓਕੇ ਸਤਿ ਸ਼੍ਰੀ ਅਕਾਲ ਹਾਂਜੀ ਹਾਂ ਸਤਿ ਸ਼੍ਰੀ ਅਕਾਲ ਹਾਂਜੀ।